ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੀਦੀ। ਹੋਰ, ਠੀਕ ਹੋ?
ਹਾਂਜੀ। ਹੋਰ ਕੀ ਕਰ ਰਹੇ ਸੀ? ਬਸ, ਨਾਸ਼ਤਾ ਬਣਾ ਰਹੇ ਸੀਗਾ। ਸਵੇਰ ਦਾ ਹੈ ਟਾਈਮ ਹੋ ਗਿਆ। ਸੰਡੇ ਥਾ ਨਾ ਅੱਜ। ਹਾਂਜੀ। ਉਧਰ, ਮਾਮਾ
ਦੇਰ ਹੋ ਸੀਗਾ। ਹਾਂਜੀ ਅੱਜ ਪਾਠ ਸੀਗਾ ਨਾ। ਉਹ ਰੱਖਿਆ ਸੱਤ ਦਿਨਾਂ ਦਾ। ਹਾਂਜੀ -ਹਾਂਜੀ- ਹਾਂਜੀ ਓਹੀ ਜੋਤੀ ਟੈਂਟ।
ਹਾਂਜੀ, ਉੱਥੇ ਹੈਗੇ ਹੋ।
ਉਹੀ ਸਾਈ, ਨਹੀਂ- ਨਹੀਂ ਹੁਣ ਆਗੇ ਸੀਗਾ। ਤਾਂ ਹੀ ਕਰ ਰਹੇ ਸੀਗਾ।
ਅੱਛਾ- ਅੱਛਾ, ਹੋਰ ਬੱ
ਹਾਂਜੀ -ਹਾਂਜੀ। ਤੁਸੀ ਸੁਣਾਓ ਮੇਰੇ ਦੋ ਮੁੰਡੇ।
ਅੱਛਾ। ਹਾਂਜੀ। ਸਭ ਠੀਕ -ਠਾਕ ਏ ਇਧਰ
ਹੇ ੲਏ ਹਾਂਜੀ। ਤੁਸੀਂ ਸੁਣਾਓ ਤੁਹਾਡੇ ਬੱਚੇ ਠੀਕ।
ਹਾਂਜੀ। ਇੱਕ ਸੁੱਤਾ ਹੋਇਆ। ਇੱਕ ਪੜ੍ਹਦਾ ਪਿਆ। ਇੱਕ ਸੋ ਰਿਹਾ। ਇੱਕ ਪੜ੍ਹ ਰਿਹਾ।
ਅੱਛਾ। ਹੋਰ, ਬਸ ਹਾਂਜੀ ਬਸ ਅੱਜ ਮੁੰਡੇ ਛੋਟੇ ਦਾ ਨਾ ਬਰਡੇ ਹੈਗਾ ਸੀ। ਉਹ ਛੋਟੇ ਮੁੰਡੇ ਦਾ, ਹਾਂਜੀ। ਥੈਂਕ ਯੂ। ਬਸ ਉਧਰ ਹੁਣ ਡੇ ਬਣਾਉਣ ਲੱਗੀ ਸੀਗਾ। ਮੈਂ ਕਿਹਾ ਚੱਲ ਗੁਰਦੁਆਰੇ ਹੋ ਆਵਾਂ।
ਅੱਛਾ- ਅੱਛਾ -ਅੱਛਾ ਚਲੋ। ਬਹੁਤ- ਬਹੁਤ ਵਧਾਈਆਂ ਹੋਣ।
ਸੀ, ਤੁਹਾਨੂੰ ਵੀ, ਹਾਂ।
ਤੁਸੀਂ ਕੀ ਕਰ ਰਹੇ ਸੀ? ਹਾਂਜੀ-ਹਾਂਜੀ, ਸਵੇਰੇ ਉੱਧਰ ਹੀ ਚਲੇ ਗਏ ਸੀ ਨਾ, ਸਵੇਰ
ਅੱਛਾ-ਅੱਛਾ, ਹਾਂਜੀ, ਆਵਾਜ਼ ਆ ਰਹੀ ਸੀ ਬੜੀ ਜ਼ਿਆਦਾ। ਮੇਰੇ ਬੱਚੇ ਕਹਿ ਰਹੇ ਸੀ, ਮੰਮਾ ਕਿਸੇ ਦੀ ਬਰਾਤ ਜਾ ਰਹੀ ਐ, ਮੈਨੂੰ ਵੀ ਏਦਾਂ ਹੀ ਲੱਗਿਆ। ਫੇਰ ਬਾਅਦ ਨਾ ਫਿਰ, ਹਾਂ ਗੁਰੂ ਸਾਹਿਬ ਲੈ ਕੇ ਆਏ ਸੀ, ਫਿਰ ਬਾਅਦ ਚੁ ਪਤਾ ਚੱਲਿਆ ਕੀ ਬਈ ਪਾਠ ਅੱਜ ਹੀ ਰੱਖਦੇ ਪਏ ਨੇ। ਫੇਰ ਮੈਂ ਕਿਹਾ, ਪ੍ਰਕਾਸ਼ ਕੀਤਾ ਹੋਇਆ ਬਾਬਾ ਜੀ ਦਾ। ਤਾਂ ਲੈ ਕੇ ਆਏ ਨੇ ਬੈਂਡ ਬਾਜ਼ਿਆਂ ਨਾਲ।
ਸ਼ਨੀਵਾਰ ਭੋਗ ਪੈਣਗੇ ਨਾ ਹੁਣ, ਇੰਦਰਾ ਕਲੋਨੀ ਫੇਰ ਰਾਤੀ ਪ੍ਰੋਗਰਾਮ ਹੋਏਗਾ। ਹਾਂਜੀ, ਪਹਿਲੇ ਦਿਨ ਏ ਨਹੀਂ-ਨਹੀਂ, ਏ ਬਾਬਾ ਈਸ਼ਰ ਸਿੰਘ ਜੀ ਜੋ ਆਪਣੇ ਬਾਬਾ ਜੀ ਜਿਹੜੇ ਜਗਾਦਰੀ ਵਾਲੇ ਨਾ ਉਹਨਾਂ ਦੇ ਵਿੱਚ ਉਹਨਾਂ ਦਾ ਜਨਮ ਦਿਹਾੜਾ।
ਅੱਛਾ ਜਨਮ ਦਿਹਾੜਾ ਉੰਨਾ ਦਾ, ਪਿਛਲੇ ਸਾਲ ਵੀ ਬਣਾਇਆ ਸੀ।
ਹਾਂਜੀ -ਹਾਂਜੀ, ਪਿਛਲੇ ਸਾਲ ਵੀ ਬਣਾਇਆ ਸੀ, ਹੁਣ ਵੀ ਬਣਾ ਰਹੇ ਨੇ।
ਅੱਛਾ, ਚਲੋ ਹੋਰ।
ਬਸ ਓਧਰ ਹੀ, ਬਸ ਚੱਕਰ ਲੱਗਦੇ ਪਏ ਸੀ। ਹਾਂਜੀ ਹੁਣ ਜਾਵਾਂਗੇ, ਤਕਨ ਚਾਰ ਵਜੇ ਤੱਕਨ ਜਾਵਾਂਗੇ ਚੁਪਹਿਰੇ ਸਾਹਿਬ ਹੁੰਦਾ ਨਾ ਉੱਧਰ। ਭੋਗ ਪੈਂਦਾ।
ਹਾਂਜੀ-ਹਾਂਜੀ, ਇਸ ਟਾਈਮ ਪਰ ਉ
ਪਾਠ ਹੋ ਰਿਹਾ ਹੋਣਾ ਨਾ। ਹਾਂਜੀ, ਸਾਹਮਣੇ ਵਾਲੀ ਜਗ੍ਹਾ ਤੇ ਹੁੰਦਾ ਨਾ ਚੁਪ ਪੈਰਾ ਸਾਹਿਬ, ਹਾਂਜੀ।
ਉੱਥੇ ਜਾਂਦੇ ਹੋ।
ਹਾਂਜੀ।
ਅੱਛਾ ਜੀ।
ਨਹੀਂ, ਚੁਪੈਰੇ ਸਾਹਿਬ ਤੇ ਤੇ ਨਹੀ ਜਾਂਦੇ, ਬਈ ਅੱਛਾ ਤੁਸੀਂ ਸਵੇਰੇ ਹੋ ਆਏ।
ਅੱਜ ਗਏ ਆ ਸ਼ਾਇਦ ਮਹੀਨੇ ਡੇਢ ਬਾਦ
ਅੱਛਾ, ਕਿਉਂ?
ਬਸ ਨਹੀਂ ਜਾਣ ਹੋ ਰਿਹਾ ਸੀ ਪਿੱਛੇ ਬਾਈਕ ਖ਼ਰਾਬ ਹੋ ਗਈ ਸੀ। ਫੇਰ ਠੀਕ ਨੀ ਕਰਵਾਈ ਕਿੰਨਾ ਟਾਈਮ ਇਹਨਾਂ ਨੇ, ਤੇ ਹੁਣ ਫੇਰ ਅੱਜ ਜ ਲੈ ਕੇ ਗਏ ਨੇ।
ਹੈਗੀ ਐ ਬਾਈਕ ਦੀ ਸਾਡੀ ਆਪਣੀ ਐਕਟਿਵਾ ਐਸੀ ਸਾਡੀ ਸਹੀ ਚੱਲਦੀ ਵੀ ਸੀਗਾ ਬੈਟਰੀ ਵੀ ਨਵੀਂ ਪਵਾਈ ਏ। ਪਤਾ ਨੀ ਕੀ ਹੋ ਗਿਆ ਦਿੱਕਤ ਉਹਨੂੰ। ਚੱਲ ਹੀ ਨੀ ਰਹੀ ਸੀ, ਵੇਖਿਆ ਤੇ ਪਾਣੀ ਪਿਆ ਦਾ ਸੀਗਾ, ਤਿੰਨ ਦਿਨ ਉਹ ਬਾਰਿਸ਼ ਆਈ ਐ ਨਾ। ਬਾਹਰ ਹੀ ਖੜੀ ਗਈ ਸੀ, ਓ ਪਾਣੀ ਪੈ ਗਿਆ ਬਸ। ਅਸੀਂ ਕਿਹਾ ਪਤਾ ਨੀ ਹੁਣੇ ਨਵੀਂ ਬੈਟਰੀ ਪਵਾਈ ਐ, ਪਤਾ ਨਹੀ ਡੈਡ ਹੋ ਗਈ ਏ, ਫੇਰ ਉਹਨਾਂ ਨੇ ਮਕੈਨਿਕ ਕਹਿੰਦਾ ਵੀ ਪਾਣੀ ਪੈ ਗਿਆ ਤੁਹਾਡੀ ਗੱਡੀ, ਹੋਰ ਬਾਹਰ ਖੜੀ ਕਰਨੇ ਨਾ ਅੰਦਰ ਜਗ੍ਹਾ ਨੀ ਹੁੰਦੀ, ਹਾਂਜੀ ਬਸ ਹੁਣ ਪਤਾ ਚੱਲ ਗਿਆ ਨਾ ਇਹਨਾਂ ਨੂੰ। ਅਸੀਂ ਕਿਹਾ ਚੱਲ ਵੈਸੇ ਹੋ ਗਈ ਹੋਣੀ ਐ ਇਹ ਨੀ ਪਤਾ ਪਾਣੀ ਹੀ ਪੈ ਗਿਆ, ਬਰਸਾਤ ਵੀ ਕਿੰਨੀ ਆਈ ਐ ਨਾ ਤਿੰਨ ਦਿਨ ਤੋਂ।
ਬਰਸਾਤ ਕਿੰਨੀ ਆਈ ਹੈਗੀ, ਗਰਮੀ ਇੰਨੀ ਸੀ। ਉਹਦੇ ਕਰਕੇ ਫਿਰ ਮੁਸ਼ਕਿਲ ਨਾਲ ਬਰਸਾਤ, ਵਾਪ ਬਸ ਫਿਰ ਉਹੀ ਉਹ ਹਾਲ ਹੋ ਗਿਆ, ਇੰਨੀ ਗਰਮੀ
ਹਮ
ਉਮਾ ਮੱਚਿਆ ਦਾ ਇੰਨਾ ਜ਼ਿਆਦਾ
ਹਾਂਜੀ।
ਹੈਲੋ
ਹੈਲੋ ਹਾਂਜੀ ਹੈਲੋ ਬੋਲੋ, ਬਸ ਹੁਣ ਨਾ ਹਾਂਜੀ ਨਹੀਂ ਨਹੀਂ ਬੀਜੀ ਨਹੀ ਹੈਗੇ, ਬਸ ਹੁਣੇ ਫਰੀ ਹੋਏ ਸੀ। ਬੱਚਿਆਂ ਨੂੰ ਦਿੱਤਾ ਉੱਧਰ ਦੇ ਨਾਸਤਾ ਕਰ ਕੇ ਆਏ ਸੀਗਾ, ਬਸ ਬੱਚੇ ਨੀ ਗਏ ਸੀਗਾ ਨਾ
ਅੱਛਾ ਅੱਛਾ।
ਹਾਂਜੀ ਉੱਧਰ ਦੇ ਹੈਗੇ ਸੀ ਛੋਲੇ ਵਗੈਰਾ, ਚਿੱਟੇ ਬੰਨੇ ਦੇ ਸੀਗਾ ਆਲੂ ਵਾਲੇ ਨਾਨ ਹੈਗੇ ਤੁਸੀਂ ਵੀ ਜਾਣਾ ਮੱਥਾ ਟੇਕ ਆਨਾ, ਹਾਂਜੀ ਆਣਾ, ਹਾਂਜੀ ਹਮ ਰਾਤੀ, ਸ਼ਾਮੀ ਉਹ ਜਿਹੜੇ ਨਾਨਕਸਰੋਂ ਕੀਰਤਨ ਵਾਲੇ ਆਏ ਹੋਏ ਨਾ, ਉਹਨਾਂ ਨੇ ਕੀਰਤਨ ਕਰਨਾ ਅੱਠ ਵਜੇ ਰਾਤੀ ਤਾਂ ਜਾਣਾ ਸਗੋਂ, ਹਾਂ ਬੜੀ ਰੌਣਕ ਹੋਏਗੀ ਇਸ ਟਾਈਮ ਪਾਠ ਰੱਖਿਆ ਦਾ ਉੱਥੇ ਮੱਥਾ ਟੇਕਣ
ਅੱਛਾ ਅੱਛਾ ਚਲੋ, ਤੇ ਉਹ ਆਏ ਦੇ ਨੇ ਲੁਧਿਆਣੇ ਤੋਂ
ਲੁਧਿਆਣੇ ਤੋਂ, ਹਾਂਜੀ ਉਹ ਹਾਂਜੀ ਉਹ ਆਏਦੇ ਨੇ, ਉਹ ਵੀ ਕੱਲ ਆਏ ਸੀਗਾ। ਹਾਂਜੀ, ਹਾਂ ਹਾਂ ਹਾਂ ਅੱਛਾ ਅੱਛਾ, ਤੁਹਾਡੇ ਰਿਸ਼ਤੇਦਾਰ ਹੋਣੇ ਨਾ ਤੁਹਾਡੇ ਰਿਲੇਸ਼ਨ ਆਏ ਨੇ ਉਹ ਵੀ ਲੇਟ ਟਾਈਮ ਕੱਲ, ਨਹੀਂ ਤਾਂ ਉਹ ਆ ਜਾਂਦੇ ਨੇ ਦੋ ਤਿੰਨ ਦਿਨ ਪਹਿਲੇ ਹੁਣ ਲੇਟ ਹੋ ਗਏ ਸੀ, ਉਹ ਕਲ ਆਏ ਸ਼ਾਮੀ
ਹਾਂ ਨਹੀਂ ਤਾਂ ਪਹਿਲੇ ਆ ਜਾਂਦੇ ਨਾ, ਦਸ ਹਾਂ ਦਸ ਪੰਦਰਾਂ ਦਿਨ ਪਹਿਲੋ ਆ ਜਾਂਦੀ ਹੁੰ ਵੈਸੇ ਤਾਂ, ਬਟ ਇਸ ਬਾਰੀ ਪਤਾ ਨਹੀਂ ਮੈਂ ਵੇਖਿਆ ਕੋਈ ਨੀ ਹੈਗਾ ਇਸ ਵਾਰੀ
ਹਮ ਬਸ ਵਧੀਆ, ਤੁਸੀਂ ਕੀ ਕਰ ਰਹੇ ਸੀ ਬ ਚਾਹ ਹਮ ਹਮ
ਉਹਦੇ ਵਾਸਤੇ ਫੇਰ ਦਾਲ ਲਾਈ ਸੀ ਲੰਗਰ ਵਾਲੀ ਫੇਰ, ਕਹਿੰਦੇ ਬੱਚੇ ਵੀ ਹੁੰਨ ਰੋਟੀ ਨਹੀਂ ਖਾਣੀ, ਚਾਵਲ ਬਣਾ ਲਓ ਦਾਲ ਚਾਵਲ ਖਾਵਾਂਗੇ ਚ-
ਸੰਡੇ ਵੀ ਨਾਂ ਨਾਲੇ ਦਿੱਕਤ ਹੋ ਜਾਂਦੀ
ਖਾਈ ਜਾਂਦੇ ਆ ਇਸ ਟਾਈਮ ਤਾਂ, ਘਰ ਦੇ ਉਤਲੇ ਕੰਮ ਨੀ ਮੁੱਕਦੇ ਪਏ ਹੁਣ ਨ ਫਰੀ ਹੋ ਕੇ ਲੇਟੀ ਸੀ ਮੈਂ
ਅੱਛਾ, ਤੁਸੀਂ ਕੀ ਕਰਦੇ ਹੋ? ਮਤਲਬ ਜੋਬ ਵਗੈਰਾ ਕਰਦੇ ਹੋ ਜਾਂ ਸਕੂਲ ਟੀਚਿੰਗ ਵਗੈਰਾ?
ਮੈਂ ਟਿਊਸ਼ਨ ਪੜ੍ਹਾ ਲੈਂਦੀ ਹੁੰਦੀ ਹਾਂ।
ਅੱਛਾ ਅੱਛਾ ਬੱਚਿਆਂ ਨੂੰ, ਸਕੂਲ ਵਗੈਰਾ ਨਹੀਂ ਲੱਗੇ ਹੋਗਾ
ਨਹੀਂ ਅ ਪਹਿਲੇ ਹੈਗਾ ਸੀ, ਬਟ ਹੁਣ ਨਹੀਂ ਬਸ ਸਵੇਰ ਤੋਂ ਇੰਨਾ ਕੰਮ ਨੀ ਨਿਕਲਦਾ ਹੈਗਾ। ਥੱਕ ਜਾਂਦਾ ਬੰਦਾ, ਘਰ ਦਾ ਵੀ ਬੱਚਿਆਂ ਨੂੰ ਹੁਣ ਦੂਜੇ ਸਕੂਲ ਚ' ਪਾਇਆ ਵੇ, ਆਪਣੇ ਸਕੂਲ ਹੈਗੇ ਸੀ ਤਾਂ ਤੇ ਮੈਂ ਆਪਣਾ ਹੀ ਲੰਚ ਮਤਲਬ ਇਕੱਠਾ ਲੈ ਜਾਂਦੀ ਸੀ, ਹੁਣ ਅਲੱਗ ਤੋਂ ਲੰਚ ਬਣਾ ਕੇ ਦੇਣਾ ਬੱਚਿਆਂ ਨੂੰ ਅਲੱਗ ਅਲੱਗ ਚੀਜ਼ਾਂ ਚਾਹੀਦੀਆਂ ਨੇ।
ਸਹੀ ਗੱਲ ਹੈ, ਤੇ ਕਿਹੜੇ ਸਕੂਲ ਅੇ ਤੁ ਹਾਂ ਹਾਂ ਟਾਈਮ ਵੀ ਚਾਹੀਦਾ, ਸਹੀ ਗੱਲ ਤੁਹਾਡੇ, ਹਾਂ ਕੀਨੇ ਮੁੰਡੇ, ਮਤਲਬ ਕਿ ਕਿੰਨੇ ਬੱਚੇ ਨੇ ਤੁਹਾਡੇ ਕੋਲ ਕੁੜੀ ਮੁੰਡਾ, ਅੱਛਾ ਅੱਛਾ ਹ
ਅਤੇ ਆਪਣਾ, ਕਾਕਾ ਕਾਕਾ ਮੇਰਾ ਸੈਵਨਥ 'ਚ ਹੈਗਾ ਉਹ ਹਜੇ, ਇੱਧਰ ਹੀ ਨੇੜੇ ਹੀ ਹੈਗਾ ਹਜੇ ਸਕੂਲ 'ਚ
ਅੱਛਾ
ਹਾਂਜੀ, ਇਸ ਕਰਕੇ ਟਾਈਮ ਨੀ ਲੱਗ ਪਾਉਦਾ ਤੇ ਸਵੇਰੇ ਇਸ ਕਰਕੇ ਟਾਈਮ ਨੀ ਲੱਗਦਾ ਔਰ ਦੁਪਹਿਰੇ ਟਿਊਸ਼ਨਸ ਕਰਕੇ ਟਾਈਮ ਨੀ ਲੱਗਦਾ।
ਅੱਛਾ, ਟਿਊਸ਼ਨ ਵੀ ਪੜ੍ਹਾ ਲੈਣਗੇ ਚਲੋ ਵਧੀਆ ਹੋਰ ਕੀ
ਹਾਂ ਘਰ ਵੇਲੇ ਹੀ ਹੈਗੇ ਆ।
ਹਾਂ, ਕੀ ਸਟੱਡੀ ਕੀਤੀ ਦੀ ਹੈ
ਮੈਂ ਵੈਸ ਤਾਂ ਬੀ ਏ ਫਸਟ ਕੀਤੀ ਸੀ ਸੈਕਿੰਡ, ਅਤੇ ਫਿਰ ਉਹੁਨੂੰ ਬੀ ਏ ਸੈਕਿੰਡ ਕਾਊਂਟ ਨਹੀਂ ਆਉਂਦੀ ਫਿਰ ਪਲੱਸ ਟੂ ਵੀ ਕਾਊਂਟ ਕਰਦੇ ਨੇ।
ਹਾਂ ਤੇ ਬੀ ਏ ਸੈਕਿੰਡ ਇਅਰ, ਫਾਈਨਲ ਕਿੳ ਨਈ ਕੀਤੀ ਤੁਸੀਂ?
ਮੈਂ ਦ ਮੈਰਿਜ ਤੋਂ ਬਾਅਦ ਵੀ ਦੋ ਵਾਰੀ ਮੈਂ ਕਰਨਾ ਸੀ, ਮਤਲਬ ਕੀਤੀ ਹੈ ਇੱਕ ਵਾਰ ਤੇ ਜਿਹੜਾ ਬੁੱਕ ਡਿਪੋਟ ਹੈਗਾ ਸੀ ਬੁਕ ਸੈਲਰ ਵਾਲਾ, ਉਹਦੇ ਕੋਲ ਭਰਵਾਇਆ ਫਾਰਮ ਅਤੇ ਆਪਣਾ ਉਹਹੀ ਬੜੀ ਲੇਟ ਉਹਨੇ ਭੇਜੀ, ਸਲੀਿਪ ਰੋਲ ਨੰਬਰ ਸਲੀਪ ਦੋ ਐਗਜ਼ਾਮ ਨਿਕਲ ਚੁੱਕੇ ਸੀ, ਤਾਂ ਉਹਨੇ ਰੋਲ ਨੰਬਰ ਸਲਿੱਪ ਵਾਸਤੇ ਹਾਂ ਕੀਤੇ ਹੈ, ਉਹ ਮੇਰੇ ਪੈਸੇ ਖ਼ਰਾਬ ਹੋ ਗਏ। ਘਟੋ ਘਟ ਅਠਾਰਾਂ ਦੋ ਹਜ਼ਾਰੁਪਏ ਖਰਾਬ ਹੋ ਗਏ ਸੀ ਮੇਰੇ ਦੁਬਾਰਾ ਫੇਰ ਕੀਤਾ ਸੀ, ਹਾਂ ਫਿਰ ਮੈਂ ਕੁਛ ਖੁਦ ਨਹੀਂ ਕੁਛ ਕਰ ਪਾਈ ਕਿਉਂਕਿ ਮੇਰੇ ਬੱਚੇ, ਕੋਈ ਹੋਰ ਵੇਖਦਾ ਕੋਈ ਨਹੀਂ ਮੈਂ ਆਪ ਹੀ ਦੇਖਦੀ ਹਾਂ।
ਹਾਂ- ਤੁਸੀ ਕੱਲੇ ਓ!
ਵੱਡੀਆਂ ਦੇ ਹੁੰਦੇ ਬਾਵਜੂਦ ਵੀ ਘਰ ਬੱਚੇ ਨਹੀਂ ਕੋਈ ਦੇਖਦਾ, ਤੇ ਮੈਨੂੰ ਖੁਦ ਹੀ ਦੇਖਣੇ ਪੈਂਦੇ ਨੇ ਫਿਰ ਸਕੂਲ ਵੀ ਬੱਚਿਆਂ ਨੂੰ ਭੇਜਣਾ, ਤਿਆਰ ਕਰਕੇ,, ਫਿਰ ਘਰ ਵੀ ਦੇਖਣਾ ਟਿਊਸ਼ਨਸ ਵੀ ਹੈ! ਨਹੀਂ ਨਹੀਂ ਸਿੰਗਲ ਫੈਮਲੀ ਹੈਗੇ ਆ, ਬਟ ਫਿਰ ਮੰਮੀ ਮੇਰੇ ਨਾਲ ਹੀ ਹੈਗੇ ਨੇ ਹੈ ਨਾ ਸੱਸ ਮੇਰੇ
ਸੱਸ ਤੁਹਾਡੇ ਨਾਲ ਹੀ ਨੇ, ਅੱਛਾ!
ਹਾਂਜੀ ਹਾਂਜੀ ਫਿਰ,,,, ਰੋਟੀ
ਤੇ ਦਾਦੀ ਮਾਂ,,,,
ਹਾਂਜੀ!
ਨਹੀਂ ਜਿਵੇਂ ਦਾਦੀ ਮਾਂ ਤੇ ਥੋੜਾ ਬਹੁਤਾ ਕਰ ਹੀ ਲੈਂਦੇ ਨੇ, ਬੱਚੇ
ਨਾ ਨਾ ਨਹੀਂ ਨਹੀਂ, ਮਤਲਬ ਹੀ ਨਹੀਂ ਉਹ ਆਪਣੇ ਕਮਰੇ ਚ' ਬੈਠੇ ਰਹਿੰਦੇ ਨੇ, ਉਹ ਨਹੀਂ ਹਿਲਦੇ ਬਿਲਕੁਲ ਵੀ
ਭਾਂਡੇ ਤੱਕ ਈਵਨ ਮਤਲਬ ਰੋਟੀ ਸਬਜ਼ੀ ਮੈਂ ਖੁਦ ਬੈਡ ਤੇ ਦੇ ਕੇ ਆਨੇ ਆਂ। ਬੜੇ ਕੰਮ ਹੁੰਦੇ ਨੇ ਰੋਟੀ ਸਬਜ਼ੀ ਵੀ ਬੈਡ ਤੇ ਦੇ ਕੇ ਆਈ ਦੀ ਏ। ਤੇ ਇਨਾ ਮਤਲਬ ਨੀ ਹੈਗਾ ਕਿ ਭਾਂਡੇ ਵੀ ਚੁੱਕ ਕੇ ਰੱਖ ਦਿੰਨਾ, ਫੇਰ ਅਸੀਂ ਆਪ ਕੁਛ ਕਹਿੰਦੇ ਹੀ ਨਹੀਂ ਬਈ।
ਹਾਂ, ਸਹੀ ਗੱਲ ਐ, ਹਾਂ ਸੀ ਇਹਨਾਂ ਨੇ
ਕਰ ਕਰਾ ਕੇ ਜੁੱਤੀਆਂ ਮਿਲਦੀਆਂ ਨੇ ਬਿਨਾਂ ਕਰਕੇ ਮਤਲਬ ਕੀ ਫਾਇਦਾ ਫੇਰ। ਇਸ ਤੋਂ ਅੱਛਾ ਫੇਰ ਕਰ ਹੀ ਲੋ, ਬੈਟਰ ਐ।
ਤੁਹਾਡੇ
ਕੌਣ, ਜਠਾਣੀ ਮੇਰੀ ਇੱਕੋ ਹੈਗੀ ਐ। ਤੇ ਉਹ ਸ਼ੁਰੂ ਤੋਂ ਹੀ ਵੱਖਰੀ ਹੈਗੀ ਐ ਆਪਣਾ। ਤੇ ਮੈਂ ਸ਼ੁਰੂ ਤੋਂ ਹੀ, ਹਾਂ ਮੰਮੀ ਨਾਲ ਹੈਗੀ ਹਾਂ।
ਅੱਛਾ ਛੋਟੇ ਹੋ ਨਾ ਤੁਸੀਂ ਤਾਂ।
ਹਾਂ ਨਾਲ਼ੇ ਫੇਰ ਇਹ ਵੀ ਮਨ ਚ ਆਂਦਾ ਹੋਏਗਾ, ਚਲੋ ਅਸੀਂ ਰੋਟ
ਹਾਂ, ਸਹੀ ਗੱਲ ਐ ਬਟ ਸਹੀ ਗੱਲ ਐ, ਸੇਵਾ ਹੀ ਆ ਵੀ ਆ ਘਰ, ਹਾਂ। ਸਹੀ ਗੱਲ ਐ, ਉਹ ਤੇ ਵੇਖਦਾ ਪਿਆ ਐ ਨਾ ਰੱਬ ਤੇ ਵੇਖਦਾ ਐ, ਸਹੀ ਗੱਲ ਐ।
ਹੁੰ, ਟਾਈਮ
ਹਾਂਜੀ, ਚਲੋ ਠੀਕ ਏ, ਓਕੇ।